ਹੈਲੋ।
ਹਾਂ, ਭਾਜੀ ਕਿਵੇ ਔ?
ਵਧੀਆ ਭਾਜੀ, ਤੁਸੀਂ ਦੱਸੋ?
ਔਰ ਪਾਜੀ ਕੀ ਕਰਦੇਣੇਂ?
ਹਾਂਜੀ।
ਹੋਰ, ਕੀ ਕਰਦੇ ਪਾਜੀ ਤੂਸੀ?
ਬਸ ਬਾਜੀ ਬੈਠੇ ਸੀ, ਵੇਲੇ ਬੈਠੇ ਸੀ ਐਵੇਈ।।
ਹੋਰ ਨੇ ਕਿ ਕਿੱਧਰੇ ਘੁੰਮਣ ਵੀ
ਗਿਆ ਸੀ ਭਾਜੀ, ਰਾਮ ਮੰਦਿਰ ਗਿਆ ਸੀ।
ਅੱਛਾ, ਫਿਰ ਉੱਥੇ ਫਿਰ ਬਡ ਲੱਗੇ ਹੁੰਦੇ ਹਿਸਟਰੀ ਤੇ ਪੜ੍ਹੀ ਹੋਣੀ ਉੱਧਰ ਦੀ
ਹਾਂਜੀ ਭਾਅਜੀ, ਪੜ੍ਹੀ ਸੀ ਸਾਰੀ ਹਿਸਟਰੀ ਪੜੀ।
ਅੱਛਾ ਜੀ, ਫੇਰ ਹੋਰ ਹਿਸਟਰੀ ਪਤਾ ਥੋੜ੍ਹੀ ਬਹੁਤ ਤਾਨੂੰ
ਹਾਂਜੀ, ਸਾਰੀ ਸਾਰੇ ਪਤਾ ਭਾਜੀ ਦੱਸਾਂਗੀ।
ਹਾਂਜੀ, ਹਾਂਜੀ। ਭਾਈ ਦੱਸੋ।
ਹਾਂਜੀ। ਅਯੋਧਿਆ ਦੇ ਨਾਂ ਇੱਕ ਰਾਜਾ ਸੀ ਦਸ਼ਰਥ।
ਅੱਛਾ ਅੱਛਾ ਹਾਂ ਭਾਈ।
ਅੱਛਾ ਜੀ। ਹੁਣ ਹਾਂਜੀ, ਉਹਨਾਂ ਦੇ ਪੁੱਤਰ ਇੱਕ ਸਭ ਤੋਂ ਵੱਡੇ ਪੁੱਤਰ ਸੀ, ਰਾਮ ਜੀ।
ਹਾਂਜੀ, ਹਾਂਜੀ। ਪਤਾ ਜੀ।
ਹਾਂਜੀ ਉਹਨਾਂ ਦੀ ਜਿਹੜੀ ਵਹੁਟੀ ਸੀ ਨਾ ਦਸ਼ਰਥ ਜੀ ਦੀ ਤਿੰਨ ਵਹੁਟੀਆਂ ਸੀ। ਜਿਹੜੀ ਕੇਕਈ ਕੇਕਈ ਸੀ ਨਾ ਉਹਦੀ ਵਹੁਟੀ ਉਹਨੇ ਉਹਨੂੰ ਬੜ ਅਹ ਨਹੀਂ ਰਾਮ ਜੀ ਨੂੰ ਬਨਵਾਸ ਵਾਸਤੇ ਭੇਜਿਆ ਦਸ਼ਰਥ ਨੂੰ ਕਹਿ ਕੇ ਰਾਜਾ ਦਸ਼ਰਥ ਨੂੰ।
ਭਾਈ।
ਹਾਂਜੀ। ਫਿਰ ਉਹਨਾਂ ਨੇ ਰਾਮ ਜੀ ਨੂੰ ਉਹਨਾਂ ਦੇ ਆਪਣੇ ਪਾਪਾ ਦੀ ਗੱਲ ਮੰਨ ਕੇ ਉੱਥੇ ਚਲੇ ਗਏ ਚੌਦਾਂ ਸਾਲ ਬਨਵਾਸ ਚਲੇ ਗਏ।
ਅੱਛਾ ਜੀ।
ਹਾਂਜੀ, ਫਿਰ ਜੰਗਲ ਚ ਰਹੇ ਉਹ ਕੁਛ ਟਾਈਮ ਕੁਛ ਦਿਨ ਰਹੇ ਜੰਗਲ ਚ। ਫਿਰ ਜੰਗਲ ਅ ਲੰਕਾ ਪਹੁੰਚ ਗਏ ਉਹ।
ਅੱਛਾ-ਅੱਛਾ।
ਹਾਂਜੀ, ਸ਼੍ਰੀਲੰਕਾ ਚੱਲਦੇ ਚੱਲਦੇ ਇਹ ਨਾ ਉੱਥੇ ਉਹਨਾਂ ਨੇ ਕੁੱਟੀਆ ਮਤਲਬ ਇੱਕ ਕੁਟੀਆ ਚ ਰਹਿ ਰਹੇ ਸੀ ਤੇ ਉਥੇ ਨਾ ਰਾਮ ਜੀ ਅਹ ਉੱਥੇ ਨਾ ਹਿਰਨ ਦਿੱਖੀ ਇੱਕ ਸੀਤਾ ਜੀ ਨੂੰ।
ਚਲ ਬਈ।
ਸੀਤਾ ਜੀ ਨੂੰ ਹਿਰਨ ਦਿੱਖੀ ਨਾ ਫਿਰ ਉਹ ਸੀਤਾ ਜੀ ਨੇ ਕਿਹਾ ਬਈ ਮੈਨੂੰ ਹਿਰਨ ਮੈਨੂੰ ਚਾਹੀਦੀ ਹੈ ਹਿਰਨ। ਬੜੀ ਸੋਹਣੀ ਲੱਗ ਰਹੀ ਏ ਮੈਨੂੰ ਹਿਰਨ ਚਾਹੀਦੀ ਏ, ਤੇ ਰਾਮ ਜੀ ਉਹ ਹਿਰਨ ਨੂੰ ਫੜਨ ਗਏ ਨਾ ਤੇ ਉਹ ਪਿੱਛੋਂ ਆ ਗਿਆ ਰਾਵਣ
ਹਾਂਜੀ-ਹਾਂਜੀ।
ਭੇਸ਼-ਭੇਸ਼ ਬਦਲ ਕੇ ਆਇਆ ਆਪਣਾ ਰਾਵਣ। ਪੰਡਤ ਜਿਹਾ ਬਣ ਕੇ ਆਇਆ। ਉਹ ਨੇ ਆਵਾਜ਼ ਮਾਰੀ ਸੀ। ਸੀਤਾ ਜੀ ਨੂੰ ਕਈ ਮੈਨੂੰ ਕੁਛ ਖਾਣ ਨੂੰ ਦੇ। ਉਹ ਦੇਣ ਆਏ ਤੇ ਉਹਨੇ ਅਪਹਰਨ ਕਰ ਲਿਆ ਸੀਤਾ ਜੀ ਦਾ। ਉਹ ਮਤਲਬ ਲੈ ਗਿਆ ਆਪਣੇ ਨਾਲ।
ਅੱਛਾ ਜੀ।
ਫਿਰ ਰਾਮ ਜੀ ਸੁਗਰੀਵ ਔਰ ਹਨੂੰਮਾਨ ਜੀ ਕੋਲ ਗਏ ਮਦਦ ਮੰਗਣ।
ਹਾਂਜੀ।
ਬਈ ਐਵੇਂ ਐਵੇਂ ਹੋ ਗਿਆ। ਸੀਤਾ ਦਾ ਅਪਹਰਣ ਹੋ ਗਿਆ। ਤੁਸੀਂ ਮੇਰੀ ਮਦਦ ਕਰੋ। ਫਿਰ ਹਨੂੰਮਾਨ ਜੀ ਨੇ ਆਪਣੀ ਸੇਨਾ ਬਣਾਈ ਬੰਦਰਾ ਦੀ।
ਹਾਂਜੀ।
ਫਿਰ ਪਾਣੀ ਪਾਣੀ ਉੱਤੇ ਪੁਲ ਬਣਾਇਆ ਵੱਡਾ ਜਿਹਾ ਰਾਮ ਸੇਤੂ ਕਹਿੰਦੇ ਉਹਨੂੰ। ਉਹਨੂੰ ਪਾਰ ਕਰਕੇ ਫਿਰ ਉੱਥੇ ਗਏ ਰਾਵਣ ਕੋਲ। ਫਿਰ ਹਨੂੰਮਾਨ ਜੀ ਨੇ ਉੱਧਰ ਸਾਰੀ ਉਹਦੀ ਲੰਕਾ ਜਲਾ ਤੀ ਅੱਗ ਨਾਲ। ਸੋਨੇ ਦੀ ਲੰਕਾ ਸੀ ਉਹਦੀ ਸਾਰੀ ਜਲਾ ਤੀ ਉਹਨੇ।
ਹਾਂਜੀ। ਫਿਰ ਯੁੱਧ ਹੋਇਆ ਉਹਦੇ ਨਾਲ। ਫਿਰ ਯੁੱਧ ਹੋਇਆ ਰਾਵਣ ਦਾ। ਫਿਰ ਰਾਵਣ ਨੇ ਨਾ ਸ਼ਰਵਣ ਨੂੰ ਮਤਲਬ ਮਾਰਤਾ ਸੀ।
ਜੀ।
ਤੇ ਹਨੂੰਮਾਨ ਜੀ ਕਹਿੰਦੇ ਮੈਂ ਇਹਨਾਂ ਨੂੰ ਠੀਕ ਕਰਦਾ ਫਿਰ ਉਹ ਪੂਰਾ ਪਹਾੜ ਚੁੱਕ ਕੇ ਲੈ ਆਏ ਸੀ ਜੜੀ ਬੂਟੀਆਂ ਦਾ।
ਅੱਛਾ ਜੀ।
ਆਪਣੇ ਹੱਥ ਤੇ ਫਿਰ ਉਹ ਪਹਾੜ ਚ ਜੜੀ ਬੁਟੀਆਂ ਲਈ ਖਾਧੀਆਂ ਫਿਰ ਹਾਂ ਲਕਸ਼ਮਣ ਜੀ ਨੂੰ ਠੀਕ ਕੀਤਾ। ਫਿਰ ਰਾਮ ਔਰ ਰਾਵਣ ਦਾ ਯੁੱਧ ਹੋਇਆ, ਰਾਮ ਜੀ ਨੇ ਰਾਵਣ ਨੂੰ ਮਾਰ
ਹਾਂ, ਬਈ ਫੇਰ?
ਫੇਰ, ਆਪਣੇ-ਆਪਣੇ ਘਰ ਆ ਗਏ ਓ।
ਹੋਰ ਮਤਲਬ, ਹੋਰ ਵੀ ਤੇ ਹੈਗਾ, ਉੱਥੇ ਹਿਸਟਰੀ ਮਤਲਬ ਕਿ, ਜਿਵੇਂ ਕਹਿੰਦੇ ਆ, ਰਾਵਣ ਚੁੱਕ ਕੇ ਲੈ ਗਿਆ ਸੀ, ਉਹਨੂੰ।
ਹਾਂਜੀ, ਦੱਸ ਤੇ ਦਿੱਤਾ ਬਾਈ ਤੁਹਾਨੂੰ, ਚੁੱਕ ਕੇ ਲੈ ਗਏ ਸੀ
ਹੂੰ। ਫੇਰ, ਹੋਰ ਵੀ ਤੇ ਮਤਲਬ, ਫਿਰ ਉਸ ਤੋਂ ਬਾਅਦ ਰਾਮ ਨੇ ਮਤਲਬ, ਆਪਣੀ ਕੁੁੜਤੀ ਛੱਡ ਤੀ ਸੀ।
ਕੀ, ਕਹਿ ਰਹੇ ਹੋ ਭਾਜੀ?
ਮਤਲਬ ਕਿ, ਹੁਣ ਮਹਾਭਾਰਤ । ਕਿ ਕਹਿੰਦੇ ਆ, ਮਹਾਭਾਰਤ ਦੀ ਹਿਸਟਰੀ ਪਤਾ ਹੈ? ਤੁਹਾਨੂੰ ਥੋੜੀ ਬਹੁਤ।
ਨਾ, ਭਾਈ ਮਹਾਭਾਰਤ ਦੀ ਤੇ ਨਹੀਂ ਪਤਾ।
ਟਾਂ-ਟਾਂ ਮਹਾਭਾਰਤ ਚ। ਮਤਲਬ ਕਿ, ਕੌਰਵ ਔਰ ਪਾਂਡਵਾਂ ਦੀ, ਲੜਾਈ ਸੀ ਨਾ।
ਹਾਂ- ਹਾਂ ਹਾਂਜੀ।
ਓਕੇ, ਬਿਟ ਪਾਈ ਗਈ। ਤੇ ਕਰਨ ਉਹ ਕ੍ਰਿਸ਼ਨ ਨੇ ਕਿਹਾ ਸੀ, ਕਿ ਮਤਲਬ ਕਿ ਮਤਲਬ, ਐਨ ਨੂੰ, ਹਿਰਨ ਦੀ ਅੱਖ ਨੂੰ, ਇੱਕ ਬੰਦਾ ਤੀਰ ਲਾ ਸਕਦਾ। ਮਤਲਬ ਜੋ ਤੀਰ ਲਾਏਗਾ, ਉਹਨੂੰ ਦਰੋਪਦੀ ਮਿਲ ਜਾਏਗੀ।
ਹਾਂ- ਹਾਂ।
ਤੇ ਫੇਰ, ਉਹ ਤੀਰ ਕਰਨ ਲਾ ਸਕਦਾ ਸੀ, ਯਾ ਅਰਜੁਨ ਲਾ ਸਕਦਾ ਸੀ, ਤੇ ਕਰਨ ਨੇ ਤੇ ਲਾਇਆ ਤੇ, ਅਰਜੁਨ ਨੇ ਲਾਇਆ ਸੀ, ਫਿਰ ਉਹਦਾ ਅਰਜੁਨ ਦਾ ਦਰੋਪਤੀ ਨਾਲ ਵਿਆਹ ਹੋ ਗਿਆ, ਪੰਜ ਭਰਾ ਸੀ, ਉਹ
ਹਾਂਜੀ -ਹਾਂਜੀ, ਭਾਜੀ ਤਹਾਨੂੰ ਨੀ ਪਤਾ ਕੋਈ ਹਿਸਟਰੀ?
ਭਾਜੀ ਮੈਂ ਗਿਆ ਸੀ, ਘੁੰਮਣ ਬੰਗਲਾ ਸਾਹਿਬ
ਅੱਛਾ।
ਹੈਗਾ, ਦਿੱਲੀ ਵਿੱਚ ਹੈਗਾ, ਬੰਗਲਾ ਸਾਹਿਬ।
ਅੱਛਾ ਉਧਰ ਦੀ, ਹਿਸਟਰੀ ਪਤਾ ਤੁਹਾਨੂੰ ਭਾਜੀ ਪੜੀ ਹੋਣੀ ਤੁਸੀਂ, ਹਿਸਟਰੀ ਲਿਖੀ ਹੁੰਦੀ, ਗੁਰਦੁਆਰੇ ਚ।
ਹਾਂ, ਬੰਗਲਾ ਸਾਹਿਬ ਗੁਰਦੁਆਰਾ ਸੀ ਨਾ, ਅ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ, ਬਣਵਾਇਆ ਸੀ।
ਅੱਛਾ।
ਐ ਸੱਤਰ ਵੀਂ ਸਦੀ ਦੀ ਗੱਲ ਏ, ਤੇ ਓ ਰਾਜਾ ਹੈਗਾ ਸੀ, ਰਾਜਾ ਜੈ ਸਿੰਘ, ਉਹਨੇ ਉੱਥੇ ਕਿਲ੍ਹਾ ਬਣਾਇਆ, ਜਿਹਦਾ ਨਾਮ ਸੀ ਜੈ ਸਿੰਘਪੁਰਾ।
ਅੱਛਾ ਭਾਜੀ।
ਹਾਂ, ਫਿਰ ਉਸ ਤੋਂ ਬਾਅਦ, ਉਹ ਕਿਲ੍ਹੇ ਦਾ ਨਾਮ ਬਦਲ ਕੇ ਨਾ, ਬੰਗਲਾ ਸਾਹਿਬ ਰੱਖ ਤਾ।
ਅੱਛਾ।
ਤੇ, ਉੱਥੇ ਗੁਰੂ ਹਰਿਕ੍ਰਿਸ਼ਨ ਜੀ ਹੈਗੇ ਸੀ ਨਾ, ਜੋ ਉਹ ਸੋਲਾਂ ਚੌਥੀ, ਇਸਵੀ ਚ ਗਏ ਸੀ।
ਕਿਹਦੇ ਚ, ਗਏ ਸੀ?
ਸੋਲਾਂ ਸੌ ਚੌੰਹਠ ਈਸਵੀ ਚ, ਮਤਲਬ ਸੋਲਾਂ ਸੌ ਚੌਹ ਸੰਨ, ਹੋ ਗਿਆ ਜੋ। ਸੋਲਾਂ ਸੌ ਚੌੰਹਠ।
ਅੱ ਹਾਂਜੀ -ਹਾਂਜੀ, ਸਮਝ ਗਿਆ- ਸਮਝ ਗਿਆ।
ਹਾਂ, ਤੇ ਫੇਰ ਉੱਥੇ ਨਾ, ਇੱਕ ਬਿਮਾਰੀ ਬੜੀ ਫੈਲੀ। ਜਿਹਦਾ, ਨਾਂ ਸੀ ਚੇਚਕ
ਅੱਛਾ।
ਤੇ, ਉਹ ਬਿਮਾਰੀ ਖ਼ਤਮ ਕਰਨ ਵਾਸਤੇ ਨਾ, ਗੁਰੂ ਹਰਿ ਕ੍ਰਿਸ਼ਨ ਜੀ ਵੀ, ਉਹ ਤੇ ਗੁਰੂ ਗੁਰੂ ਮਤਲਬ ਬਾਬੇ ਨਾਨਕ ਜੀ ਦੇ ਅਵਤਾਰ ਸੀ, ਉਹਨਾਂ ਨੇ ਉਹ ਬਿਮਾਰੀ ਖ਼ਤਮ ਕਰਨ ਵਾਸਤੇ, ਫੇਰ ਉਹ ਉੱਥੇ ਰੁਕੇੇ ਸੀ।
ਅੱਛਾ।
ਤੇ ਫਿਰ ਓਹਨਾਂ ਨੇ, ਨਾ ਮਤਲਬ ਉੱਥੇ ਰੋਕਕੇ ਨਾ ਦਿਨ-ਰਾਤ, ਜੋ ਪੀੜੀਤ ਬੰਦੇ ਸੀ
ਹਾਂਜੀ-ਹਾਂਜੀ।
ਉਹਨਾਂ ਦੇ ਘਰ ਫਿਰ ਉਹ, ਮਤਲਬ ਜਲ ਪਹੁੰਚਾਉਂਦੇ ਸੀ। ਖੂ ਕੱਢਕੇ ਪਹਿਲੇ ਕੂ, ਕੂਏ ਹੁੰਦੇ ਸੀ।
ਅੱਛਾ-ਅੱਛਾ।
ਤੇ ਫਿਰ ਜੋ ਓਹ ਧਰਮ, ਉਹ ਬਿਮਾਰੀ ਦੀ ਚਪੇਟ'ਚ ਜੋ ਪਰਿਵਾਰ ਆਇਆ ਸੀ, ਨਾ
ਉਹਨਾਂ ਦੀ ਸਮੱਸਿਆ ਘੱਟ ਕਰਨ ਵਾਸਤੇ ਫਿਰ, ਗੁਰੂ ਐਸੀ ਹਰਕ੍ਰਿ ਸ਼ਨੀ ਦੇਵ ਵੀ, ਓਹਨਾਂ ਨੂੰ ਵੀ ਚੇਚਕ ਦੀ ਬਿਮਾਰੀ ਹੋ ਗਈ ਸੀ, ਫਿਰ ਉਹ ਵੀ ਜੋਤੀ-ਜੋਤ ਸਮਾ ਗਏ।
ਅੱਛਾ-ਅੱਛਾ।
ਹਾਂ, ਅੱਜ ਉੱਥੇ ਜੋ ਮਤਲਬ ਮੰਨਦੇ ਆ ਕਿ, ਜੋ ਬੰਗਲਾ ਸਾਹਿਬ ਜੋ ਸਰੋਵਰ ਹੈਗਾ ਨਾ ਉੱਥੇ ਅਗਰ ਅਸੀਂ ਸਨਾਨ ਕਰਦੇ ਨਾ ਸਨਾਨ। ਕੋਈ ਵੀ ਬਮਾ--ਡੀ, ਖਤਮ ਹੋਜੇਗੀ।
ਫੇਰ ਉਹਨੂੰ ਨਾ, ਮਤਲਬ ਸਤਰਾਂ ਸੋ, ਤਰਾਸੀ ਵਿੱਚ
ਹਾਂਜੀ।
ਤੇ ਫੇਰ ਉੱਥੇ ਜੋ, ਉੱਥੇ ਦਾ ਸਰਦਾਰ ਬੇਗਾਲ ਸਿੰਘ ਏ ਮਤਲਬ ਉਹ ਹੋਇਆ, ਉੱਥੇ ਦਾ ਲੀਡਰ ਹੋਇਆ। ਉਹਨੇ ਫੇਰ, ਉਹ ਗੁਰਦੁਆਰੇ ਦਾ ਨਾਮ ਬੰਗਲਾ ਸਾਹਿਬ ਬਣਾ ਤਾਹੀ
ਅੱਛਾ।
ਦਿੱਲੀ'ਚ ਹੈਗਾ। ਫੇਰ ਉੱਥੇ ਕਸ਼ੀਸ਼ਗੰਜ ਗੁਰਦੁਆਰਾ ਹੈਗਾ।
ਅੱਛਾ-ਅੱਛਾ।
ਸ਼ੀਸ਼ਗੰਜ ਗੁਰਦੁਆਰੇ ਦੀ ਐ ਉਹ ਸੀਸਗੰਜ ਏ, ਇਸ ਕਰਕੇ ਉਹਦਾ ਨਾਮ ਰੱਖਿਆ ਸੀ ਓ ਤੇ। ਗੁਰੂ, ਮਤਲਬ ਉਹ ਕੀ ਕਹਿੰਦੇ, ਗੁਰੂ ਤੇਗ ਬਹਾਦਰ ਜੀ ਗਏ ਸੀ ਉੱਥੇ। ਮੁਗਲਾਂ ਦਾ ਰਾਹਤੇ ਤੋਂ ਮਤਲਬ ਮੁਗਲਾਂ ਦੀ ਉਹ ਸੀ ਉੱਥੇ, ਗੌਰਮੀਂਟ, ਮੁਸਲਮਾਨ ਗੌਰਮੀਂਟ‌। ਤੇ ਉਹਨਾਂ ਨਾ ਨੇ, ਉੱਥੇ ਜਦੋਂ ਗਏ ਨਾ, ਉਹ ਤੇ ਉੱਥੇ ਦੇ ਜੋ ਹਿੰਦੂ ਸੀ ਨਾ, ਲੋਕੀ ਹਿੰਦੂ
ਹਾਂਜੀ-ਹਾਂਜੀ।
ਉਹਨਾਂ ਨੂੰ ਨਾ, ਮੁਸਲਮਾਨ ਬਣਾਂਦੇ ਸੀ। ਲੋ ਮੁਸਲਮਾਨ, ਉਹਨਾਂ ਨੂੰ ਮੁਸਲਮਾਨ ਬਣਾ ਦਿੰਦੇ ਉਹਨਾਂ ਦਾ ਧਰਮ ਖ਼ਤਮ ਕਰਦੇ ਸੀ। ਤੇ ਉਹਨਾਂ ਨੇ ਕਿਹਾ, ਵੀ ਤੁਸੀਂ ਇੱਕ ਐਸਾ ਬੰਦਾ ਲੈਕੇ ਆਓ ਜੋ, ਮਤਲਬ ਕਿ ਮੁਸਲਮਾਨ ਧਰਮ ਕਬੂਲ ਕਰ ਲਏਗਾ, ਨਾ ਤੇ ਫੇਰ ਅਸੀਂ ਧਾੰਨੁ ਸਾਰਿਆ ਨੂੰ, ਮੁਸਲਮਾਨ ਬਣਾਦਾਂਗੇ। ਰੁ ਗੁਰੂ, ਫੇਰ ਓ ਜੋ ਹੈਗੇ ਸੀ, ਉੱਥੋ ਦੇ ਹਿੰਦੂ ਲੋਕੀ। ਤੇ ਗੁਰਤੇਗਬਹੲਦਰ ਜੀ ਨੂੰ ਲੈਕੇ ਗਏ, ਗੁਰ ਤੇਗਬਹਾਦਰ ਜੀ ਨੂੰ ਵੀ ਦੱਸਿਆ ਉਹਨਾਂ ਨੇ। ਤੇ ਉਹਨਾਂ ਨੇ ਕਿਹਾ, ਬਈ ਮੁਸਲਮਾਨਾਂ ਨੇ ਗੁਰੂ ਤੇਗ ਬਹਾਦੁਰ ਜੀ ਨੂੰ, ਤੁਸੀਂ ਹਿੰਦੂ ਧਰਮ, ਮਤਲਬ ਮੁਸਲਮਾਨ ਧਰਮ ਅਪਨਾਲੋ
ਐਸੇ ਅਹਿਸਾਨ ਦਾ ਸਾਰਿਆਂ ਨੂੰ ਮੁਸਲਮਾਨ ਬਣਾਦਾਂਗੇ, ਤੇ ਉਹ ਕਹਿੰਦੇ ਕਿ ਬਈ ਅਸੀਂ ਮੁਸਲਮਾਨ ਬਣ ਨਹੀਂ ਸਕਦੇ, ਮੈਂ ਆਪਣਾ ਸੀਸ ਤਵਾ ਲਾਂਗਾ, ਮਤਲਬ ਉਤਰਵਾ ਲਾਂਗਾ ਸੀਸ ਆਪਣਾ, ਸਿਰ ਪਰ ਅਸੀ ਨਹੀ, ਮ੍ਹਾਨ ਨੀ ਬਣ ਸਕਦੇ। ਤੇ ਉਹਨਾਂ ਨੇ ਆਪਣਾ ਸਰੀਰ ਉਤਰਵਾਤਾ ਸੀ, ਫਿਰ, ਉਹ ਗੁਰਦੁਆਰੇ ਦਾ ਨਾਮ ਸੀਸ਼ਗੰਜ ਰੱਖਿਆ, ਸ਼ੀਸ਼ਗੰਜ।
ਹ
ਤਾਂਈ, ਜਿਵੇਂ ਹੋਣ ਤੇ ਚੋਵੀ ਸੋ ਦਿਨ ਆਂਦੇ, ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਹਿੰਦੇ ਆ, ਗਾਣਾ ਹੈਗਾ ਇੱਕ। ਬਾਬਾ ਗੁਰੂ ਤੇਗ ਬਹਾਦਰ ਚਾਦਰ
ਹਾਂਜੀ ਹਾਂ
ਹੱਸਦੇ ਹੈਗੇ ਫਿਰ ਉਹ ਉੱਥੇ ਫਿਰ ਉਹਨਾਂ ਨੂੰ ਜਦੋਂ ਉਹਨਾਂ ਨੇ ਸੀਜ ਦਿੱਤਾ ਨਾ ਤੇ ਫੇਰ ਉਹਨਾਂ ਨੂੰ ਉੱਤੇ ਉੱਧਰ ਉਸ ਜਗ੍ਹਾ ਦਾ ਨਾਮ ਉਸ ਜਗ੍ਹਾ ਦੀ ਜੋ ਸੜਕ ਹੈ ਗ ਹਾਈਵੇ ਹੈ ਗਿਆ ਉਹਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਤੋਂ ਰੱਖਿਆ ਤ
ਐ ਗੱਲ ਲਗ ਹਦੇ ਅਸ ਤੇ ਮੈਂ ਬਹੁਤ ਗੁਰਦੁਆਰੇ ਜਾਂਦਾ ਰਹਿੰਦਾ, ਮੈਨੂੰ ਹਿਸਟਰੀ ਦੀ ਮਤਲਬ ਵੈਸੇ ਸਟੋਰ ਹੈਗਾ ਨਾ ਹਿਸਟਰੀ ਪੜਨ ਦਾ
ਅੱਛਾ ਹੋਰ ਭਾਜੀ ਹੋਰ ਥੋੜੀ ਬਹੁਤੀ ਹਿਸਟਰੀ ਦੱਸੋ
ਹੋਰ ਕਿਹੜੀ ਹਿਸਟਰੀ
ਉਹ ਕੀ ਨਾਮ ਯਾਰ ਗੁਰਦੁਆਰੇ ਦਾ ਨਾਮ ਨੀ ਮੈਨੂੰ ਯਾਦ ਆ ਰਿਹਾ ਹਾਂ ਖਜੂਰ ਸਾਹਿਬ ਦੀ ਕੀ ਹਿਸਟਰੀ ਭਾਜੀ
ਤੇ ਹਜੂਰ ਸਾਹਿਬ ਹਿਸਟਰੀਆ ਹੈਗੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਗਏ ਸੀ
ਅੱਛਾ
ਮਤਲਬ ਗੁਰਦੁਆਰੇ ਦੇ ਗੁਰਦੁਆਰਿਆਂ ਦੀ ਹਿਸਟਰੀ ਤਾਂ ਮੰਨੀ ਜਿਵੇਂ ਕੋਈ ਗੁਰਦ ਪਹਿਲੇ ਇਹ ਹੁੰਦਾ ਸੀ ਜਿੱਥ ਤੇ ਕੋਈ ਗੁਰੂ ਚਲੇਗਾ ਜਿੱਥੇ ਕੋਈ ਗੁਰੂ ਨੇ ਕੋਈ ਵਧੀਆ ਕੰਮ ਕਰਤਾ ਉੱਥੇ ਫੇਰ ਉਹ ਗੁਰਦਆਰਾ ਬਣਾ ਦਿੰਦੇ ਸੀ ਉਹਨਾ ਦੇ ਨਾਮ ਤੋਂ
ਅੱਛਾ ਅੱਛਾ
ਹਾਂਜੀ ਇਹ
ਮਤਲਬ ਇਹਦੀ ਕੋਈ ਖਾ ਖਾਸ ਨ ਹੈਬ
ਹਿਸਟਰੀ ਬਹੁਤ ਵੱਡੀ ਹੈਗੀ ਹੈ ਪਰ ਐਕਸਪਲੇਨ ਕਰਨ ਵਾਸਤੇ ਨਾ ਮਤਲਬ ਟਾਈਮ ਜ਼ਿਆਦਾ ਚਾਹੀਦਾ ਹੁੰਦਾ ਅਗਰ ਅਸੀਂ ਕੋਈ ਵੀ ਹਿਸਟਰੀ ਵਾ ਇਹ ਕਰਾਂਗੇ ਤੇ ਉਹ
ਹਾਂਜੀ ਉਹ ਤੇ ਹੈ ਟਾਈਮ ਲਗਦਾ ਹੀ ਅੱਜ ਕੱਲ੍ਹ
ਮਤਲਬ ਹਜ਼ੂਰ ਸਾਹਿਬ ਇੱਕ ਐਸਾ ਹੈਗਾ ਮੰਨਿਆ ਜਾਂਦਾ ਉੱਥੇ ਨਾ, ਮਤਲਬ ਝਟਕਾ ਲਗਾਉਂਦੇ ਆ ਮਤਲਬ ਬੱਕਰੇ ਨੂੰ ਉਹਦਾ ਲੰਗਰ ਚੜਾਉਂਦੇ ਆ ਉੱਥੇ
ਕੀ ਮਤਲਬ ਝਟਕਾ ਕਾਹਦਾ
ਜਿਵੇਂ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਸਤਰ ਹੈ ਗਏ ਸੀ ਨਾ, ਜਿਵੇਂ ਜੰਗ ਦੇ ਮੈਦਾਨ ਤੇ ਜੋ ਸਸਤਰ ਨਾਲ ਲੜਦੇ ਸੀ ਉਹ, ਉਹ ਐਂਡ ਟਾਈਮ ਉਹ ਉੱਥੇ ਛੱਡ ਕੇ ਚਲੇ ਗਏ ਸੀ, ਹਜ਼ੂਰ ਸਾਹਿਬ
ਹ
ਜਦੋ ਉਹ 'ਚ ਗਏ ਨਾ ਛੱਡ ਕੇ ਤੇ ਉਹਨਾਂ ਨੇ ਸਾਰੇ ਸਸਤਰ ਛੋੜ ਛਾੜ ਸੀ ਕਹਿੰਦੇ ਜਿਵੇਂ ਉਹਨਾਂ ਦੇ ਝਟਕੇ ਨੂੰ ਨਾ ਮਤਲਬ ਉਹਨਾਂ ਦੇ ਸ਼ਸਤਰਾਂ ਨੂੰ ਰੋਜ਼ ਖੂਨ ਲੱਗ ਰਿਹਾ ਮਤਲਬ ਜਿਵੇਂ ਕੋਈ, ਮਤਲਬ ਬੱਕਰਾ ਵਰ ਬ ਹਾਂ ਬੱਕਰਾ ਵਢਤਾ ਨਾ ਬੱਕਰਾ ਉਹਦਾ ਖੂਨ ਲਾਉਣਗੇ ਕਹਿੰਦਾ ਜੋ ਜਾਨਵਰ, ਹਾਂਜੀ ਰੋਜ਼ -ਰੋਜ਼, ਜਿਵੇਂ
ਭਾਜੀ ਇਹ ਤੇ ਭਾਜੀ ਗ਼ਲਤ ਨੀ ਹੁੰਦਾ ਵੀ ਜਾਨਵਰ ਨੂੰ ਮਾਰਨਾ
ਨਹੀਂ -ਨਹੀਂ ਮਾਰਨਾ ਗ਼ਲਤ ਨਹੀਂ ਹੈਗਾ ਜੋ ਜਾਨਵਰ ਅਗਰ ਉੱਥੇ ਮਾਰ ਰਿਹਾ ਨਾ ਤੁਹਨੂੰ ਅਬ ਜਨਮ ਬੜਾ ਵਧੀਆ ਮਿਲੇਗਾ, ਮੋਕਸ ਮਿਲੇਗੀ, ਵਧੀਆ ਜੀਵਨ ਮਿਲੇਗਾ, ਉਹਨੂੰ ਮਤਲਬ ਉਹ ਜਾਨਵਰ ਦੀ ਜੂਨ ਵਿੱਚ ਕਦੀ ਨਹੀਂ ਆਏ, ਜਿਹਨੂੰ ਅਗਰ ਉੱਥੇ ਅਸੀਂ ਲਾ ਰਿਹਾ ਨਾ ਕੋਈ ਜਾਨਵਰ ਝਟਕਾ ਲੱਗ ਰਿਹਾ ਹੈ ਚਲੋ ਭਾਜੀ ਫੇਰ ਕਰਦੇ ਆ ਗੱਲ
ਕੋਈ ਨੀ ਭਾਜੀ ਓਕੇ, ਅਗਲੀ ਕੋਲ 'ਚ ਲਗਣਾ